ਹੈਲੋ, ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ, ਵਧੀਆ ਤੁਸੀਂ ਸੁਣਾਓ। ਬਸ ਜੀ ਵਧੀਆ, ਹੋਰ ਕੀ ਕਰਦੇ ਹੋ ਤੁਸੀਂ?
ਬਸ ਕੁਛ ਨੀ ਬੈਠੀ ਸੀ।
ਅੱਛਾ ਜੀ ਮੈਂ ਵੀ ਬਸ ਹੁਣੇ ਅਹ ਚੋਲ ਬਣਾਉਣ ਲੱਗੀ ਸੀ ਚਾਵਲ। ਅੱਛਾ-ਅੱਛਾ, ਹਾਂਜੀ, ਖਾਲੀ ਚਾਵਲ ਨਹੀਂ ਜੀ, ਛੋਲੇ ਛੋਲੇ ਬਣਾਏ ਨੇ ਉਹਦੇ ਨਾਲ ਚਾਵਲ ਬਣਾਉਣ।
ਅੱਛਾ-ਅੱਛਾ, ਹਾਂਜੀ, ਮੈਂ ਵੀ ਛੋਲੇ ਬਣਾਇਆ ਨੇ ਤੁਸੀਂ ਕਿਹੜੇ ਬਣਾਏ ਆ?
ਮੈਂ ਕਾਲੇ ਬਣਾਏ ਨੇ।, ਅਸੀਂ ਚਿੱਟੇ ਅੱਛਾ ਜੀ, ਚਲੋ ਥੋੜਾ, ਥੋੜਾ, ਥੋੜਾ, ਥੋੜਾ, ਸੇਮ ਹੋ ਗਿਆ।
ਹਾਂਜੀ ਹਾਂ, ਉਹ ਨਾ ਬੇਟੇ ਨੇ
ਪਸੰਦ ਹੈ ਚਿੱਟੇ ਚੋਲੇ ਹਾਂਜੀ, ਹਾਂਜੀ, ਹਾਂਜੀ ਬੱਚਿਆਂ ਨੂੰ ਜ਼ਿਆਦਾਤਰ ਚਿੱਟੇ ਛੋਲੇ ਹੀ ਪਸੰਦ ਹੁੰਦੇ ਕਾਲੇ ਘੱਟ ਹੀ ਪਸੰਦ ਕਰਦੇ ਹਨ।
ਹਾਂਜੀ, ਇਹ ਮੇਰਾ ਬੇਟਾ ਨਾ ਚਿੱਟੇ ਛੋਲੇ ਮਤਲਬ ਪਸੰਦ ਕਰਦਾ ਹੈ ਚੌਲਾਂ ਨਾਲ ਵੀ। ਖਾ ਲੈਂਦਾ ਹੈ ਤੇ ਇਹਨੂੰ ਕਹੇਗਾ ਜਦੋਂ ਮੈਂ ਚਿੱਟੇ ਛੋਲੇ ਚਾੜਦੀ ਨਾ। ਤੇ ਫੇਰ ਮੈਂ ਇਹਨੂੰ ਇੱਕ ਦੋ ਪੂੜੀਆਂ ਬਣਾ ਦਿੰਦੀ ਹਾਂ ਖਾ ਜ਼ਿਆਦਾ ਨਹੀਂ ਖਾਂਦਾ ਖਾਣੀ ਇਹਨੇ ਇੱਕ ਜਾਂ ਦੋ ਹੀ ਹੁੰਦੇ ਆ।
ਹਾਂਜੀ, ਤੁਹਾਨੂੰ ਮੇਰੀ ਆਵਾਜ਼ ਸਹੀ ਆ ਆ ਰਹੀ ਹੈ, ਹਾਂਜੀ ਹਾਂ ਅੱਛਾ ਜੀ। ਤੁਹਾ ਤੁਹਾਡੀ ਥੋੜ੍ਹੀ ਕੱਟ ਕੱਟ ਕੇ ਆ ਰਹੀ ਹੈ, ਹਾਂਜੀ, ਤੁਹਾਡੀ ਆਵਾਜ਼ ਆ ਰਹੀ ਠੀਕ ਲੇਕਿਨ ਮੈਨੂੰ ਨਾਲ ਆਪਣੀ ਆਵਾਜ਼ ਦੀ ਅੱਛਾ ਜੀ, ਤੁਹਾਡੀੇ ਥੋੜ੍ਹੀ ਕੱਟ ਕੱਟ ਕੇ ਆਉਂਦੀ ਵੀ ਸੀ। ਅੱਛਾ-ਅੱਛਾ, ਉਹ ਮੌਸਮ ਥੋੜਾ ਹੈਗਾ ਨਾ ਖ਼ਰਾਬ। ਹਾਂਜੀ-ਹਾਂਜੀ।
ਹਾਂਜੀ, ਉਹਦੇ ਕਰਕੇ ਡਿਸਟਰਬੈਂਸ ਆਉਂਦੇ
ਹਾਂਜੀ, ਥੋੜਾ ਉਹ ਬੱਦਲ ਵੀ ਹੋ ਗਏ ਨੇ ਨਾ ਹੁਣ,
ਹਾਂਜੀ, ਹਾਂਜੀ, ਸਾਡੇ ਵੱਲ ਕੱਲ ਦਾ ਏਦਾਂ ਹੀ
ਹਾਂਜੀ।
ਅੱਛਾ, ਮੈਂ ਤੁਹਾਨੂੰ ਪੁੱਛਣਾ? ਯਾਰ ਕੁਛ ਦੱਸੋ ਮੇਰਾ ਨਾ ਵੇਟ ਬਹੁਤ ਵੱਧਦਾ ਪਿਆ ਤੇ ਮੈਂ ਸੋਚਦੀ ਹਾਂ ਸਵੇਰੇ ਸ਼ੁਰੂ ਕਰੀਏ
ਹਾਂਜੀ, ਮੈਂ ਵੀ ਸੋਚ ਰਹੀ ਸੀ ਪਰ ਮੈਨੂੰ ਕੋਈ ਸਾਥ ਨਹੀਂ ਮਿਲ ਰਿਹਾ ਸੀ। ਕਿ ਮੈਂ ਕਿਦੇ ਨਾਲ ਜਾਵਾਂ।
ਉਹੀ ਨਾ ਮੈਨੂੰ ਆਪੇ ਵੇਟ ਵਧੀ ਜਾਂਦਾ ਤੇ ਪਹਿਲੇ ਮੇਰਾ ਠੀਕ ਸੀ ਵੇਟ ਹੁਣ, ਪਿਛਲੇ ਇੱਕ ਦੋ ਮਹੀਨਿਆਂ ਤੋਂ ਉਹ ਬਹੁਤ ਵੱਧ ਗਿਆ ਤੇ ਮੈਂ ਕਿੰਹਦੀ ਮੈਂ ਤੇ ਉਹ ਕਰਨਾ ਕਿਉਂਕਿ ਤੁਹਾਨੂੰ ਪਤਾ ਮੈਨੂੰ ਨਾ ਕੱਪੜੇ ਕੁਪੜੇ ਪਾਉਣ ਦਾ ਵੀ ਇੰਨਾ ਸ਼ੌਕ ਹੈ, ਤੇ ਫਿਰ ਮਤਲਬ ਕਿ ਇੱਕਦਮ ਬੋਡੀ
ਫਿਰ ਤਾਹੀ ਕੱਪੜੇ, ਹਾਂਜੀ ਹੈ ਗੱਲ ਤੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹਾਂਜੀ, ਏਦਾਂ ਫੇਰ ਕੋਈ ਕੱਪੜਾ ਵੀ ਜੱਚਦਾ ਬੋਡੀ ਤੇ ਨਾ ਮਤਲਬ ਸਰੀਰ ਵੱਧ ਜਾਏ ਵੇਟ ਵੱਧ ਜਾਏ ਤੇ ਕੱਪੜੇ ਵੀ ਨੀ ਸੋਹਣੇ ਲੱਗਦੇ। ਤੇ ਮੈਂ ਕਿਹਾ ਨਹੀਂ ਮੈਂ ਤਾਂ ਨਾ ਹੁਣ ਮਤਲਬ ਸਟਾਰਟ ਕਰਨਾ ਕਝ ਜਾਂ ਵੋਕ ਤੇ
ਹਾਂਜੀ, ਸੈਰ, ਸੈਰ ਸਹੀ ਸਵੇਰ ਸਰ ਸਵੇਰੇ ਸੈਰ ਕਰਨ ਚੱਲਿਆ ਕਰਾਂਗੇ ਉਹ ਜ਼ਿਆਦਾ ਵਧੀਆ ਰਹਿੰਦਾ ਨਾਲੇ। ਨਾ ਐਕਸਰਸਾਈਜ਼ ਮੈਂ ਕਰ ਨੀ ਪੈਂਦੀ ਜਿਆਦਾ।
ਹੂੰ।
ਸੈਰ ਸਹੀ ਏ ਸੈਰ ਮੈਂ ਕਰ ਲੈਦੀ ਆ ਦੋ ਤਿੰਨ ਕਿਲੋਮੀਟਰ ਚੱਲ ਲੈਂਦੀ ਆ ਮੈਂ। ਪਰ ਸੈਰ ਨਈ ਹੁਨ ਬਾੰਦ ਕਾੱਰ ਦਿੱਤਾ ਮੈਂ ਪੈਲਾਂ ਜਾਂਦੀ ਸੀ, ਪੈਲਾਂ ਅ ਹੈਗੀ ਸੀ ਨਾ ਮੇਰੀ ਓਦੇ ਨਾਲ ਚੱਲ ਜਾਂਦੀ ਸੀ ਸਾਥ ਹੈਗਾ ਸੀ, ਹੁਨ ਐਥੋਂ ਓ ਐਥੋਂ ਚਲੇ ਗਏ ਨੇ ਓ, ਤੇ ਹੁਨ ਮੇਰਾ ਸਾਥ ਨੀ ਹੈਗਾ। ਤਾਂ ਕਾਰਕੇ ਮੈਂ ਗਈ ਨੀ ਹੈਗੀ ਕਾਫੀ ਟਾਈਮ ਹੋਗੇਆ ਮੇਰਾ ਆਪਣਾ ਬੋਤ ਵੇਟ ਵੱਦ ਗੇਆ ਵੇ
ਹੂੰ।
ਮੈਂ ਆਪਨੇ ਹਸਬੈਂਡ ਨੂੰ ਵੀ ਕੈਨੀ ਆਂ ਕਿ ਚਲੋ ਅਸੀ ਦੋਨੋ ਚੱਲੇਆ ਕਰੀਏ, ਤੇ ਰਾ ਬਾੱਸ ਅ ਰੋਜ਼ ਅ ਬਨਾਨੇ ਆਂ ਪ੍ਰੋਗਰਾਮ ਕਿ ਜਾਵਾਂਗੇ ਸਵੇਰੇ ਉੱਠ ਕੇ, ਬਸ ਓ ਟਾਈਮ ਐਹੋ ਜਾ ਹੋ ਜਾਂਦਾ, ਕੀ ਉੱਠੇਆ ਈ ਨੀ ਜਾਂਦਾ ਸ਼ਰੀਰ ਓ ਏਂਜ ਲੇਜੀ਼ ਜਾ ਹੋਏਆ ਹੁੰਦਾ, ਨੀਂਦ ਈ ਆਂਦੀ ਰੈੰਦੀ ਐ।
ਏਹੀ ਤੇ ਮੁਸੀਬਤ ਐ ਮੇਰੀ ਮੈਨੂੰ ਨਾ ਸਵੇਰੇ ਉੱਠੋ ਸ਼ਾਮਤ ਲੱਗਦੀ।
ਹਾਂਜੀ।
ਆਪਨੇ ਮਾਨ ਨਈ ਕਾੱਲ ਤੋਂ ਮੈਂ ਵੋਕ ਤੇ ਜਾਨਾ ਕਾੱਲ ਤੋ ਮੈਂ ਐਸਸ ਵੋਕ ਤੇ ਨਾਲ ਗਈ ਤੇ ਮਤਲਬ ਘਾੱਰ ਈ ਆਪਨੇ ਤੇ ਜਾਵਾਂ, ਤੇ ਘਾੱਥ
ਤੇ ਘਾੱਰ, ਹਾਂਜੀ।
ਜਿਵੇਂ ਅ ਮਤਲਬ ਨਾ ਦੇਲ ਈ ਨੀ ਕਰਦਾ, ਰਾਤੀ ਸੋਚ ਕੇ ਸੋਨੀ ਆਂ ਕਿ ਅ ਸਵੇਰੇ ਉਠਾਂਗੇ ਲੇਕਿਨ ਜਦੋਂ ਸਵੇਰ ਹੁੰਦੀ ਤੇ ਫੇਰ ਲੱਗਦਾ ਛਾੱਡ ਹੁਨ ਦੇਲ ਏ ਨੀ ਕਰਦਾ ਮੈਨੂੰ ਆਲਸ ਹੋਰ ਸੋਜਾਂ, ਹੋਰ ਸੋ
ਹਾਂਜੀ, ਮੇਰੇ ਨਾਲ ਵੀ ਐਹੀ ਏ। ਪੈਲਾਂ ਮੈਂ ਸੈਰ ਕਰਦੀ ਸੀ ਮੇਰਾ ਬੜਾ ਵਦੀਆ ਰੈਂਦਾ ਸੀ, ਮੇਰਾ ਬੋ ਮੇਰੀ ਬੋਡੀ ਵੀ ਫਿਟ ਹੋ ਗਈ ਸੀ। ਮੇਰਾ ਵੇਟ ਵੀ ਲੂਜ ਹੋ ਰੇਆ ਸੀ, ਪੂਰਾ ਦੇਨ ਐਨਰ ਜੀ ਰੈਂਦੀ ਸੀ ਮੀਨੂੰ
ਤੇ ਹੁਨ ਐਂਜ ਲੇਜ਼ੀ, ਲੇਜ਼ੀ ਆ ਲੱਗਦਾ ਆ ਹਰ ਵੇਲੇ, ਓਰ ਐਂਜ ਸ਼ਰੀਰ ਐਂਜ ਲੱਗਦਾ ਜਿਵੇਂ ਜਾਨ ਈ ਨੀ ਐ। ਡਿੱਗਆ, ਡਿੱਗਆ ਰੈਂਦਾ ਏ ਸ਼ਰੀਰ ਸੈਰ ਕਰਨ ਦੇ ਫਾਏਦੇ ਤੇ ਬੋਤ ਨੇ।
ਓਈਓ ਤੇ ਗਾੱਲ ਐ, ਸੈਰ ਦੇ ਦੇਖੋ ਸੈਰ ਦੇ ਨਾਲ ਓਹੀ ਹੋਰ ਸਵੇਰੇ ਅਸੀ ਜਲਦੀ ਉਠਾਂਗੇ ਸਵੇਰੇ ਜਲਦੀ ਉਠਨ ਵੀ ਆਪਨੇ ਆਪ ਚ ਬੜੇ ਫ਼ਾਏਦੇ ਐ, ਕਯੋਂਕਿ ਸਭ ਤੋ ਪੈਲਾਂ ਹਾਂਜੀ, ਸਭ ਤੋ ਪੈਲਾਂ ਤਾਂ ਦੇਖੋ, ਕਿ ਸਵੇਰੇ ਜਦੋ ਜਲਦੀ ਉਠਦੇ ਆ‌ ਨਾ ਸਾਡਾ ਸਾਨੂੰ ਕਿੰਨਾ ਟਈਮ ਸਾਡਾ ਦਿਨ ਇੰਨਾ ਲੰਬਾ ਹੁਂਦਾ।
ਹਾਂਜੀ।
ਓਈਓ ਜਦੋਂ ਅਸੀ ਲੇਟ ਉੱਠਦੇ ਆ, ਤੇ ਫੇਰ ਦੇਖੋ ਸਾਨੂੰ ਆਪਨਾ ਮਤਲਬ ਪੂਰਾ ਦੇਨ ਪੈ ਲੱਗਦਾ ਤੇ ਫੇਰ ਸਾਨੂੰ ਜਦੋਂ ਓਸ ਟਾਈਮ ਤੇ ਲੱਗਦਾ ਹਾਏ ਕਾੰਮ ਪਏ ਵੇ ਆ ਤੇ ਟਾਈਮ ਤੇ ਬੀਤੀ ਜਾਂਦਾ ਪੇਆ ਪਰ ਓ
ਪਰ ਸਵੇਰੇ ਜਲਦੀ ਉੱਠਨੀ ਆਂ ਹਾਂਜੀ।
ਤੇ ਫੇਰ ਸਾਡਾ ਦਿਨ ਇੰਨਾ ਲੰਬਾ ਹੁੰਦਾ, ਸਾਡੇ ਕੋਲ ਕੰਮ ਕਰਨ ਕਿੰਨਾ ਮਤਲਬ ਟਾਈਮ ਸਾਰੇ ਕੰਮ ਵੀ ਨੀਪਟ
ਹਾਂਜੀ। ਬਾਦ ਚ ਬੰਦਾ ਫ੍ਰੀ ਵੀ ਹੋ ਸਕਦਾ ਆਪਨੀ ਹਾਂਜੀ, ਓਹੀ ਓਹੀ ਗਾੱਲ ਏ ਨਾ ਮਤ
ਸਵੇਰੇ ਨਾਲੇ
ਲੇਟ ਉੱਠੋ ਸਾਰੇ ਲੇਟ, ਜਲਦੀ ਉੱਠੋ ਤੇ ਕੰਮ ਵੀ ਸਾਰੇ ਜਲਦੀ ਹੋ ਜਾਂਦੇ ਨੇ।
ਹਾਂਜੀ ਬਿਲਕੁਲ, ਸਵੇਰੇ ਨਾਲੇ ਜਲਦੀ ਉੱਠ ਕੇ ਅ ਆਪ ਵੈਸ ਤੇ ਵੀ ਸਵੇਰੇ ਜਲਦੀ ਉੱਠਨ ਨਾਲ ਚਾਏ ਤੁਸੀ ਵੋਕ ਤੇ ਨਾ ਵੀ ਜਾਓ, ਓਰ ਐਕਸਾ ਸਾਈਜ਼ ਨਾ ਵੀ ਕਰੋ ਨਾ ਸਿਰਫ ਤੁਸੀਂ ਉੱਠ ਕੇ ਖੁੱਲੀ ਹਵਾ ਚ ਆਪਣੇ ਜਿਵੇਂ ਗਾਰਡਨ ਚ ਚੱਲਦੇ ਹੋ ਜਾਂ ਛਾ ਤੇ ਚੱਲ ਜਾਓ ਖੁੱਲੀ ਹਵਾ ਜੀ ਜਾ ਕੇ ਧੁੱਪੇ ਬਹਿ ਜਾਓ ਜਾਂ ਇੱਦਾਂ ਹੀ ਮਤਲਬ ਆਪਣੀ ਛਾਤੀ ਇੱਥੇ ਹੀ ਘੁੰਮ ਲੋ ਤੇ ਉਹ ਜਿਹੜੀ ਸਵੇਰ ਦੀ ਜਿਹੜੀ ਤਾਜ਼ੀ ਹਵਾ ਹੁੰਦੀ ਹੈ ਨਾ ਉਹਦੇ ਵੀ ਅੱਦਾਂ ਸਰੀਰ ਸਾਡਾ ਠੀਕ ਹੋ ਜਾਂਦਾ ਹੈ।
ਹਾਂਜੀ ਐ ਤਾਂ ਬਿਲਕੁਲ ਗੱਲ ਸਹੀ ਕਹਿ ਰਹੇ ਹੋ ਤੁਸੀਂ
ਕਿ ਨਾ ਸਵੇਰ ਦੀ ਜਿਹੜੀ ਹਵਾ ਹੁੰਦੀ ਹੈ ਨਾ ਉਹ ਇੱਕਦਮ ਫਰੈਸ਼ ਹੁੰਦੀ ਹੈ ਆਕਸੀਜਨ ਜਿਹੜੀ ਸਾਨੂੰ ਮਿਲਦੀ ਹੈ। ਕਿਉਂਕਿ ਦੇਖੋ ਪੂਰਾ ਦਿਨ ਫਿਰ ਗੱਡੀਆਂ ਗੁੱਡੀਆਂ ਚਲਦੀਆਂ ਤੇ ਸਾਰਾ ਪਾਣੀ ਮਿਕਸ ਹੋ ਜਾਂਦਾ ਹਵਾ ਚ
ਹਾਂਜੀ ਜਿਹੜਾ ਸਵੇਰ ਦੀ ਹਵਾ ਇੱਕ ਦਮ ਸਾਫ ਤਾਜ਼ੀ ਤਾਜ਼ੀ ਹਵਾ ਹੁੰਦੀ ਆ
ਹਾਂਜੀ ਸਾਫ਼ ਹਵਾ ਵਿੱਚ ਜ ਅਸੀਂ ਸਾਹ ਲੈਂਦੇ ਹਾਂ ਨਾ
ਹਾਂਜੀ
ਤੇ ਉਹ ਜਿਹੜੇ ਅਸੀਂ ਸਾਹ ਅ ਆਕਸੀਜਨ ਜਾਂਦੀ ਹੈ ਤੇ ਦੀਆਂ ਬਿਮਾਰੀਆਂ ਤੇ ਉਹ ਤਾਜ਼ੀ ਹਵਾ ਹੀ ਸਾਡਾ ਠੀਕ ਕਰਦਾ
ਕਰਦੇ ਹਾਂਜੀ
ਮੈਂ ਨਾਲੇ ਸਾਡੀ ਬਡੀ ਦੇਖ ਕਦੀ ਮੈਂ ਆਪੇ ਕਈ ਵਾਰ ਕੀਤਾ ਸੀ। ਇਹ ਕਿ ਜਿਸ ਜਦੋਂ ਜਦੋਂ ਮੈਂ ਤੜਕੇ ਉੱਠ ਆ ਉਦੋਂ ਉਦੋਂ ਮੈਨੂੰ ਬੋਡੀ ਚ ਬਹੁਤ ਐਨਰਜੀ ਫੀਲ ਹੁੰਦੀ ਹੈ।
ਹਾਂਜੀ ਇਹ ਤੇ ਗੱਲ ਬਿਲਕੁਲ ਸਹੀ ਹੈ ਮੈਂ ਵੀ ਜਦੋਂ ਜਲਦੀ ਉੱਠ ਜਾ ਨਾ। ਤੇ ਮੇਰਾ ਬੜਾ ਵਧੀਆ ਦਿਨ ਜਾਂਦਾ ਸਾਰਾ ਦਿਨ ਐਨਰਜੀ ਵਾਲਾ ਹੁੰਦਾ ਵੇ। ਜਿਸਦੇ ਨਾ ਉੱਠੋ ਫਿਰ ਉਹ ਦਿਲ ਕਰਦਾ ਕਿ ਬਾਰ-ਬਾਰ ਸੋਈ ਜਾਓ। ਫਿਰ ਉਹ ਕੰਮ ਨਾ ਤੇ। ਕੰਮ ਚ ਦਿਲ ਲੱਗਦਾ ਨਾ ਕੰਮ ਕਰਨ ਤੇ ਮਨ ਕਰਦਾ ਹੈ। ਫਿਰ ਸਾਰੇ ਕੰਮ ਲੇਟ ਹੋ ਜਾਂਦੇ ਆ।
ਜਿਸ ਦਿਨ ਮੈਂ ਸਗੋਂ ਲੇਟ ਕਰ। ਉਸ ਦਿਨ ਪੂਰਾ ਦਿਨ ਮੇਰਾ ਇੰਨਾ ਬਕਾਰ ਜਾਂਦਾ ਨਾ ਕਿ ਮੇ ਮਤਲਬ।
ਮਤਲਬ ਟਾਈਮ ਐਨਲੱਪ।
ਜਾ ਤੇ ਮੇਰਾ ਕੰਮ ਬੰਦ ਕਰ ਦੂਜਾ ਸ਼ਰੀਰ ਹੈ ਨਾ ਡਿੱਗਦਾ ਰਹਿੰਦਾ ਹੈ ਨਾ ਮਤਲਬ ਮੇਰਾ ਦਿਲ ਕਰਦਾ।
ਮੇਰਾ ਦਿਲ ਕਰਦਾ ਲੰਮੀ ਪਈ ਰਵਾਂ ਬਸ ਹੂ ਇਹ ਤੇ ਹੈ।
ਸਾਨੂੰ ਪਤਾ ਹੁੰਦੇ ਹੋਏ ਵੀ ਚੀਜ਼ ਨੂੰ ਨੋਰਮਲ ਨਹੀਂ ਕਰਦੇ।
ਹੂ,,,
ਰ ਵੈਸੇ ਵੀ ਤੁਸੀਂ ਦੇਖੋ ਅ ਜਿੰਨੇ ਵੀ ਯੋਗਾ ਵਗੈਰਾ। ਟੀਚਰਸ ਨੇ ਤੇ ਡਾਕਟਰ ਨੇ ਉਹ ਵੀ ਸਭ ਤੋਂ ਪਹਿਲਾਂ। ਕੋਈ ਵੀ ਡਾਕਟਰ ਕੋਲ ਵੀ ਜਾਓ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦੱਸੋ ਸਭ ਤੋਂ ਡਾਕਟਰ ਦਾ। ਤੇ ਉਹ ਸਵੇਰੇ ਜਲਦੀ ਉਠੋ ਫਿਰ ਤਾਜ਼ੀ ਹਵਾ ਚ ਘੁੰਮੋ।
ਹਾਂਜੀ-ਹਾਂਜੀ।
ਤਾਜ਼ੀ ਹਵਾ।
ਜੇ ਐਕਸਰਸਾਈਜ਼ ਕਰਲੋ ਤੇ ਆਪਣੇ ਆਪ ਸ਼ਰੀਰ ਦੀਆਂ ਸਾਰੀਆਂ।
ਸਾਡੀਆਂ ਬਿਮਾਰੀਆਂ ਵੀ ਨਿਕਲ ਜਾਂਦੀਆਂ ਨੇ ਤੇ ਬੋਡੀ ਜਿਹੜੀ ਫਿਟ ਰਹਿੰਦੀ ਹੈ ਉਹ ਅਲਗ ਰਹਿੰਦੀ ਹੈ। ਹਾਂਜੀ ਮੈਂ ਮੇਰਾ ਬੇਟਾ ਜਾਂਦਾ ਰੋਜ਼ ਸਵੇਰੇ। ਅਹ ਸੈਰ ਕਰਨ ਜਾਂਦਾ ਉਹ ਸਾਨੂੰ ਵੀ। ਕਹਿੰਦਾ ਮੰਮੀ ਪਾਪਾ ਤੁਸੀਂ ਵੀ ਚੱਲਿਆ ਕਰੋ ਬਸ ਸਾਡੇ ਕੋਲ ਤਾਂ ਉਠਿਆ ਹੀ ਨਹੀਂ ਜਾਂਦਾ ਹੈਗਾ। ਰੋਜ਼ ਅਸੀਂ ਰਾਤੀ ਕਹਿ ਕੇ ਸੌਦੇ ਹਾਂ ਤੇ ਸਵੇਰੇ ਦਿਲ ਹੀ ਨੀ ਕਰਦਾ, ਉੱਠਣ ਤੇ।
ਚਲੋ ਫਿਰ ਅਸੀਂ ਨਾ ਕਰਦੇ ਆ ਨਾ ਤੁਸੀਂ ਭਾਬੀ ਜੀ ਸਾਡੇ ਵੱਲ ਆਜ ਆ ਜਾਓਗੇ ਤੇ ਫਿਰ।
ਫਿਰ ਸ਼ੁਰੂ ਕਰ ਲੈਣੇ ਹਾਂ, ਹਾਂਜੀ-ਹਾਂਜੀ, ਠੀਕ ਏ। ਤੁਸੀਂ ਪੁੱਛ ਲੈਣਾ, ਫਿਰ ਤੁਸੀਂ ਫੇਰ ਦੱਸੋ ਕਦੋਂ।
ਤੇ ਕੱਲ੍ਹ ਤੋਂ ਆ ਜਾਓ ਜਾਂ ਪਰਸੋਂ।
ਹਾਂਜੀ ਕੱਲ ਤੋਂ ਹੀ ਸਟਾਰਟ ਕਰ ਲੈਂਦੇ ਹੋ ਤੁਸੀਂ ਬੱਸ ਆ ਜਾਣਾ। ਤੇ ਇੱਥੋਂ ਇਕੱਠੇ ਹੋ ਕੇ ਬਸ ਇੱਕ ਕੋਲ ਕਰ ਦੇਣਾ ਮੈਨੂੰ ਸਵੇਰੇ ਜਦੋਂ ਉਠੋਗੇ ਨਾ। ਤੇ ਮੈਨੂੰ ਇੱਕ ਕੋਲ। ਕਰ ਦੇਣਾ ਕਿਉਂਕਿ ਕੋਲ ਕਿਸੇ ਦੀ ਆ ਜਾਂਦੀ ਹੈ ਨਾ ਫਿਰ ਬੰਦਾ ਥੋੜਾ ਓ ਹੁੰਦਾ। ਸਤਰਕ ਹੋ ਜਾਂਦਾ ਕਿ ਹਾਂ ਹੁਣ ਉੱਠਣਾ ਏ ਤੇ ਜਾਣਾ ਏ।
ਉਹ ਪਤਾ ਕੀ ਹੁੰਦਾ ਇੱਕ ਦੂਸਰੇ ਇੱਕ ਦੂਸਰੇ ਨਾਲ ਮੋਟੀਵੇਸ਼ਨ ਮਿਲ ਜਾਂਦੀ ਹੈ ਨਾ ਉ
ਹਾਂਜੀ-ਹਾਂਜੀ ਇਹ ਤੇ ਹੈ, ਬਿਲਕੁਲ ਸਹੀ ਗੱਲ ਹੈ।
ਠੀਕ ਹੈ ਤੇ ਫੇਰ ਮੈਂ ਨਾ ਅਹ ਇੱਕ ਕੰਮ ਕਰਾਂਗੀ ਮੈਂ ਤੁਹਾਨੂੰ ਪੂਰੇ ਪੰਜ ਵਜੇ ਸਵੇਰੇ ਫੋਨ ਕਰਾਂ,
ਕਰਾ ਹਾਂਜੀ ਪੰਜ ਵਜੇ ਕਰ ਦੇਣਾ ਤੇ ਤਿਆਰ ਹੁੰਦੇ-ਹੁੰਦੇ ਕਰਦੇ-ਕਰਦੇ ਸਾਢੇ ਪੰਜ ਤੱਕ, ਥੋੜ੍ਹਾ ਟਾਈਮ ਹੋ ਹੀ ਜਾਣਾ ਵੇ।
ਹਾਂਜੀ, ਤੇ ਫੇਰ ਤੁਸੀਂ ਮੇਰੇ ਵੱਲ ਆਓਗੇ ਮੈਂ ਆਵਾਂ ਤੁਹਾਡੇ।
ਨਹੀਂ ਤੁਸੀਂ ਆ ਜਾਣਾ ਮੈਂ ਤਾਂ ਬਹੁਤ ਲੇਜ਼ੀ ਹੈਗੀ ਹਾਂ, ਤੇ ਤੁਸੀਂ ਆ ਜਾਣਾ ਅੱਛਾ-ਅੱਛਾ।
ਕਿ ਓਧਰੋਂ ਲਾਈਨ ਵੱਲੋਂ ਹੁੰਦੇ ਹੋਏ ਫਿਰ ਚਲ ਜਾਵਾਂਗੇ।
ਹਾਂਜੀ-ਹਾਂਜੀ।
ਠੀਕ ਐ ਫਿਰ, ਫਿਰ ਮਿਲਦੇ ਆ ਠੀਕ ਏ ਸਤਿ ਸ਼੍ਰੀ ਅਕਾਲ। ਹਾਂਜੀ-ਹਾਂਜੀ, ਠੀਕ ਐ।